ਚੁੱਕੀ ਗੇਆ, ਚੁੱਕੀ ਗੇਆ। ਹੈਲੋ, ਹਾਂਜੀ ਸਾਸਰੀ ਕਾਲ ਜੀ, ਹੈਲੋ।
ਹਾਂਜੀ ਸਾਸੀ ਕਾਲ, ਹਾਂਜੀ ਠੀਕ।
ਕੀ ਕਰਦੇ ਸੀ?
ਬਸ ਸਬਜ਼ੀ ਬਣਾਣ ਲਗੀ ਸੀ ਕਰੇਲੇਆਂ ਨੂੰ ਨਮਕ ਲਗਾਏਆ ਸੀ ਕੱਲ ਦਾ। ਫੇਰ ਮੈਂ ਕੇਆ ਚਲੋ ਹੁਣ ਬਨਾ ਈ ਲਵਾਂ।
ਅੱਛਾ, ਤੇ ਕੀਵੇਂ ਬਣਦੇ ਨੇ ਕਰੇਲੇ, ਕਿਵੇਂ ਬਣਾ ਰਏ ਓ ਤੁਸੀਂ?
ਪਰ ਕੇ ਬਣਾ ਰਈਆਂ ਮਸਾਲਾ ਸੁੱਕਾ ਪਾ ਕੇ ਨਾ, ਨਮਕ, ਮੀਰਚ, ਹਲਦੀ, ਅਮਚੂਰ
ਅੱਛਾ ਜੀ।
ਭਰ ਕੇ ਤੱਲ ਲਏ,
ਤੇ ਮਸਾਲਾ ਨੀਕਲਦਾ ਤੇ ਨੀ ਵੀਚੋਂ?
ਓ ਤਾਗੇ ਨਾਲ ਬਣ ਦੇਨਾ ਐ ਨਾ।
ਅਛਾ-ਅਛਾ, ਤੇ ਵਦੀਆ ਬਣਦੇ ਨੇ।
ਬੜੇ ਵਦੀਆ ਬਨਦੇ।
ਕੋੜੇ ਤੇ ਨਈ ਲਗਦੇ?
ਨਈ-ਨਈ, ਨਮਕ ਲਗਾਏ ਆ ਕਲ ਦਾ ਨਮਕ ਲਗਾਏ ਆ।
ਅੱਛਾ, ਛਾ।
ਤੁਸੀਂ ਕਿਵੇਂ ਬਣਾਂਦੇ ਓ?
ਅਸੀਂ ਵੀ, ਅਸੀਂ ਨਾ ਕਦੀ-ਕਦੀ ਓ ਮਸਾਲਾ ਭਰ ਲੈਨੇ ਆ ਵੇਚ ਜੀਵੇਂ ਟਮਾਟਰ ਪਿਆਜ਼ ਗ੍ਰੈਂਡ ਕਰਕੇ ਨਾ, ਉਨਾਂ ਨੂੰ ਫਰਾਈ ਕਰਕੇ
ਅੱਛਾ।
ਹਾਂਜੀ। ਔਰ ਓ ਕੱਟ ਕੇ ਵੀ ਬਣਾਣੇ ਆ ਅਸੀਂ, ਕੱਟ ਕੇ ਵੀ ਬੜੇ ਵਧੀਆ ਬਣ ਵਿੱਚੇ ਆਲੂ ਪਾ ਕੇ ਨਾ ਆਲੂ ਨੂੰ ਵੀ ਫਰਾਈ ਕਰਕੇ, ਕਰੇਲੇ ਵੀ, ਔਰ ਪਿਆਜ਼ ਵੀ। ਫੇਰ ਤੜਕਾ ਲਗਾ ਕੇ ਨਾ ਓ ਵੀ ਬੜੇ ਵਧੀਆ ਬਣ
ਹੂੰ।
ਤੁਸੀਂ ਬਣਾਏ ਨੇ ਕਦੀ ਐਵੇ?
ਹਾਂਜੀ ਬਣਾਏ, ਪਹਿਲੇ ਬਣਾਂਦੇ ਸੀ।
ਅੱਛਾ-ਅੱਛਾ।
ਹਾਂ।
ਹੋਰ ਸੁਣਾਓ ਜੀ?
ਬਸ ਤੁਸੀਂ ਸੁਣਾਓ ਤੁਸੀਂ ਕੀ ਬਣਾਇਆ?
ਅਸੀਂ ਅੱਜ ਦਾਲ ਬਣਾਈ ਸੀ ਮਾਂ ਰਾਜਮਾਂ।
ਅੱਛਾ! ਹੋਰ ਚਾਵਲ
ਚਾਵਲ ਵੀ ਬਣਾਏ ਸੀ ਮਾਂ ਰਾਜਮਾਂ, ਚਾਵਲ ਨਾਲ ਦਈ ਘੀਆ ਦਾ ਰੈਂਤਾ ਪਾਇਆ ਸੀ।
'ਤੇ ਡੈਡੀ ਖਾਂ ਲੈਂਦੇ ਨੇ ਤੁਹਾਡੇ?
ਹਾਂ ਪਾਪਾ ਨੇ ਬਸ ਓ ਖਾਂ ਲੈ ਸੀ ਘੀਆ ਬਣਾਇਆ ਹੋਇਆ ਸੀ ਨਾ ਰਾਤੀ।
ਅੱਛਾ!
'ਤੇ ਉਨਾਂ ਨੇ ਓ ਘੀਏ ਨਾਲ ਖਾਲੀ ਰੋਟੀ, ਦਈ ਨਾਲ ਔਰ ਘੀਏ ਨਾ।
ਹੂੰ-ਹੂੰ।
ਹੁਣ ਦੇਖੋ ਹੁਣ ਸੈਦ ਸਾਡੇ ਘਰ ਵੀ ਕਰੇਲੇ ਈ ਬਣਨ। ਹਾਂ ਜੀ। ਹੋਰ ਬਣ ਗੇ ਨੇ ਕੇ ਹਜੇ ਬਣਾਂਦੇ ਪੇ ਓ?
ਕੱਟ ਦਿੰਨੀ ਆ ਅਜੇ।
ਅੱਛਾ-ਅੱਛਾ।
ਹਾਂਜੀ।
'ਤੇ ਫੇਰ ਪਹਿਲੇ ਕਰੇਲੇ ਫਰਾਈ ਕਰੋਗੇ?
ਹਾਂ ਫਰਾਈ ਕਰਾਂਗੇ ਪਹਿਲੇ।
ਅੱਛਾ ਫੇ ਖੁਆਣਾ ਸਾਨੂੰ ਵੀ ਕਦੀ।
ਹਾਂ ਖੁਆਵਾਗੀ। ਜਦੋਂ ਤੁਹਾਡੇ ਘਰ ਆਈ ਨਾ ਫਿਰ ਲੈ ਕੇ ਆਵਾਂਗੀ।
ਹਾਂਜੀ।
ਹੋਰ ਗਏ ਨੀ ਅੱਜ ਕਿਧਰੇ ਬਜ਼ਾਰ-ਬਜ਼ਾਰ?
ਗਏ ਸੀ ਬਸ ਬਾਜ਼ਾਰ ਗਏ ਸੀ ਓ ਮੇਰੇ ਜੀਜਾ ਜੀ ਨੇ ਓਪਰੇਸ਼ਨ ਕਰਾਇਆ ਸੀ ਨਾ।
ਅੱਛਾ!
ਉਨ ਉਨਾਂ ਦੇ ਘਰ ਗਏ ਸੀ ਉਨਾਂ ਦਾ ਪਤਾ ਲੈਣ।
ਅੱਛਾ!
ਹਾਂਜੀ ਬਸ ਹਾਂਜੀ ਹੁਣ 'ਤੇ ਠੀਕ ਨੇ, ਇੱਕ-ਡੇਢ ਘੰਟਾ ਬੈ ਕੇ ਆਗੇ ਸੀ ਉਧਰ, ਹਾਂਜੀ।
ਹੋਰ ਕੌਣ- ਕੌਣ ਐ ਤੁਆਡੀ ਭੈਣ ਦੇ ਘਾਰ?
ਮੇਰੀ ਭੈਣ ਦੇ ਘਰ ਪੂਰੀ ਫੈਮਲੀ ਓਦੀ ਸੱਸ ਏ। ਤੇ ਜੇਠ ਏ-ਜਠਾਣੀ ਏ, ਜਠਾਣੀ ਦੇ ਦੋ ਬੱਚੇ ਨੇ।
ਅੱਛਾ।
ਹਾਂਜੀ, ਓ ਤੇ ਵੱਡੇ-ਵੱਡੇ ਹੋ ਗਏ ਨੇ ਹੁਨ। ਤੇ ਮੇਰੀ ਭੈਣ ਕੋਲ ਵੀ ਦੋ ਬੱਚੇ ਨੇ, ਕੁੜੀ ਤੇ ਮੁੰਡਾ। ਹਾਂਜੀ ਪੜ੍ਹਦੇ ਨੇ ਜਾਂਦੇ ਨੇ ਸਕੂਲ।
ਤੇ ਤੁਆਡੇ ਜੀਜਾ ਜੀ ਕੀ ਕਰਦੇ ਨੇ?
ਓ ਫੈਕਟਰੀ ਚ ਕੰਮ ਕਰਦੇ ਨੇ, ਲੋਟਾ ਬਣਾਦੇ ਨੇ ਹਾਂਜੀ। ਹੂੰ
ਓ ਆਉਂਦੇ ਨਈ ਤੁਆਡੇ ਘਾਰ?
ਆਂਦੇ ਨੇ ਕੇਆ ਤਾ ਹੈ, ਓਨਾਂ ਦਾ ਨਾ ਓਪਰੇਸ਼ਨ ਹੋਏਆ ਦਾ। ਓ ਇਸ ਕਰਕੇ ਅਜੇ, ਬੈਡ ਰੈਸਟ ਤੇ ਈ ਨੇ।
ਵੈਸੇ ਤੇ ਆਂਦੇ ਹੁਣੇ ਬਥੇਰਾ?
ਹਾਂਜੀ-ਹਾਂਜੀ ਵੈਸੇ ਤੇ ਆਂਦੇ ਨੇ, ਵੈਸ ਤੇ ਇੱਕ ਅੱਧਾ- ਦਿਨ ਛੋੜ ਕੇ ਗੇੜਾ ਲਗਾਂਦੇ ਨੇ।
ਅੱਛਾ, ਕਿਵੇਂ ਦਾ ਐ ਸੁਭਾ ਤੁਆਡੇ ਜੀਜਾ ਜੀ ਦਾ?
ਨੇਚਰ ਤੇ ਬੜਾ ਵਧੀਆ, ਹਸਮੁਖ ਨੇ ਹਾਂਜੀ। ਆਂਦੇ ਨੇ ਤੇ ਹਸਾਂਦੇ ਰੇਂਦੇ ਨੇ।
ਓਨਾਂ ਦੀ ਮੰਮੀ?
ਓ ਵੀ ਸਈ ਨੇ ਬਸ, ਠੀਕ ਈ ਨੇ।
ਹੋਰ ਸੁਣਾਓ ਕਲ ਗਏ ਸੀ, ਬੂੜੀਆ ਸਾਏਬ?
ਹਾਂਜੀ
ਬੂੜੀਆ ਸਾਬ ਗਏ ਸੀ ਕੱਲ?
ਹਾਂਜੀ ਗਏ ਸੀ ਕੱਲ ਬੂੜੀਆ ਸਾਈਬ ਕੱਲ ਕੱਲ੍ਹ ਤੇ ਬੂੜੀਆ ਸਾਬ ਬੜੀ ਰੌਣਕ ਲੱਗੀ ਹੋਈ ਸੀ, ਬੜੀ ਭੀੜ ਸੀ। ਹਾਂਜੀ, ਸ਼ਾਮੀ ਲੰਗਰ ਦੇ ਟਾਏਮ ਤੇ ਬੜੀ ਭੀੜ ਹੋ ਗਈ ਸੀ।
ਤੇ ਮੈਂ ਵੀ ਉੱਥੇ ਸੀ, ਮੈ ਤੁਆਨੂ ਦੇਖਿਆ ਤਾ ਨਈ।
ਬਸ ਓ ਕੱਲ ਮੈਂ ਕੈ ਤਾ ਰਈ ਆ, ਰਸ਼ ਬੜਾ ਜ਼ਾਦਾ ਸੀ, ਭੀੜ ਬੜੀ ਜ਼ਾਦਾ ਸੀ ਨਾ ਪਤਾ ਨੀ ਲੱਗੇਆ ਹੁਣਾ। ਮੈਂ ਤੁਆਨੂੰ ਦੇਖਿਆ ਸੀ। ਤੇ ਹਾਂਜੀ, ਤੁਸੀਂ ਨਾ ਅੱਗੇ -ਅੱਗੇ ਜਾ ਰਏ ਸੀ, ਓ ਜਦੋਂ ਘੀਆ ਮਿਲਦਾ ਪੇਆ ਸੀ ਨਾ ਜਿੱਥੋਂ
ਜੀ।
ਹਾਂਜੀ, ਤੁਸੀਂ ਘੀਆ ਲੈ ਰਏ ਸੀ।
ਅੱਛਾ-ਅੱਛਾ ਸੈਂਡਵਿਚ ਵੀ ਬਥੇਰੇ ਮਿਲਦੇ ਸੀ ਕੱਲ, ਹਾਂ ਓ ਘੀਆ ਬਣਾਏਆ ਸੀ ਅਸੀਂ ਰਾਤੀ
ਅੱਛਾ -ਅੱਛਾ ਹਮ
ਹਮ
ਕੋਲਡਰਿੰਕ ਵੀ ਬੜੀ ਮਿਲਦੀ ਪਈ ਸੀ ਕੱਲ।
ਹਾਂ ਕੋਲਡ -ਡ੍ਰਿੰਕ ਤੇ ਅਸੀ ਘੱਟ ਪੀਤੀ ਏ, ਭੀੜ ਬੜੀ ਸੀ ਨਾ ਓਥੇ ਨਈ ਤੇ ਮੈਂ ਤੇ, ਪੂਰੀ ਬੋਤਲ ਪੀ ਜਾਨੀ ਸੀ।
ਮੈਂ ਕੇਆ ਸਾਡੇ ਇੱਕ ਨਾ ਰਿਸ਼ਤੇਦਾਰ ਹੈਗੇ ਨੇ ਓ, ਬੜਾ ਲੰਗਰ ਕੱਠਾ ਕਰਦੇ ਨੇ।
ਓ ਮੈਂ ਵੀ ਦੇਖਿਆ ਸੀ ਓਨਾਂ ਨੂੰ
ਹੋਰ
ਓ ਪੇਲੇ ਖਾਂਦੇ ਨੀ ਹਾਂ-ਹਾਂ ਪੇਲੇ ਪਾ ਲੈਣਗੇੇ
ਹਾਂ ਫੇਰ ਪਨੀਆ ਇੱਥੇ ਪਾ ਕੇ ਫੇਰ ਸ਼ਗਲਾ ਦੇ ਖਾਣੇ ਖਾਣੇ ਹੈਗੇ ਆ, ਹੁਣ ਅਸੀਂ ਕੀ ਖਾਈਏ?
ਹਾਂ ਉ ਕਈਆਂ ਦੀ ਆਦਤ ਹੁੰਦੀ ਹੈ ਨਾ।
ਹਾਂ ਕੱਲ ਨੂੰ ਦੋ ਜਣੇ ਆਏ ਵੇ ਸੀ ਤੇ ਛੇ ਸੈਂਡਵਿਚ ਲੈ ਗਏ ਨੇ ਘਰ।
ਅੱਛਾ।
ਹਾਂ ਲਈ ਜਾਣ- ਲਈ ਜਾਣ।
ਹੂੰ।
ਬਸ ਲਿਆਏ ਤੇ ਸੀ ਵੀ ਅਸੀ ਸੈਂਡਵਿਚ ਨਈ ਸੈਂਡਵਿਚ ਲਿਆਏ ਸੀ ਅਸੀ ਬਸ। ਹੋਰ ਕੁਛ ਨੀ ਲਿਆਏ ਘੀਆ ਵੀ ਲਿਆਏ ਸੀ।
ਹੂੰ ਮੈਂ ਵੀ ਲਿਆਈ ਸੀ ਕਿ ਘਿਆ ਵੀ ਲਿਆਈ ਸੀ ਸਡ ਵਿੱਚ ਵੀ ਲਿਆਈ ਸੀ।
ਹਾਂਜੀ
ਹੂੰ।
ਬਨੀਆ ਬੜੇ ਵਧੀਆ ਹੋਏ ਸੀ ਹਨਾ, ਸੈਂਡਵਿਚ ਬੜੇ ਵਧੀਆ। ਅਸੀਂ ਤੇ ਵੈਸੇ ਖਾਂਦੇ ਤੇ ਘਰ ਆ ਗਏ ਸੀ ਉੱਥੇ ਤੇ ਅਸੀ ਉਹ ਮੈਕਰੋਨੀ ਬਣੀ ਹੋਈ ਸੀ ਨਾ।
ਅੱਛਾ।
ਉਹ ਖਾ ਲਈ ਸੀ ਉਹ ਬੜੀ ਸਵਾਦ ਬਣੀ, ਹਾਂਜੀ ਤੁਸੀਂ ਖਾਧੀ ਸੀ? ਹ
ਹਾਂ- ਹਾਂ ਖਾਧੀ ਸੀ।
ਹੈਲੋ। ਲੰਗਰ ਦੁਪਹਿਰੇ ਲੰਗਰ ਵੀ ਬੜਾ ਵਧੀਆ ਬਣਿਆ ਸੀ ਤਾਂ ਵੀ ਲੰਗਰ ਇਕੱਠਾ ਕਰਕੇ ਲਿਆਏ ਸੀ ਨ ਉਹ, ਤੁਹਾਨੂੰ ਪਤਾ ਏ?
ਨਾ- ਨਾ ਉਹ ਨੀ ਦੇਖਿਆ ਮੈਂ।
ਹਾਂ ਨਹੀਂ ਉਹ ਨਾ ਉਹ ਰੋਟੀ ਖਾਂਦੇ ਪਏ ਹੋਣੇ ਨੇ, ਤੇ ਉਹ ਦੋ ਪ੍ਰਸ਼ਾਦੇ ਦੇ ਗਏ ਹੋਣੇ ਨੇ, ਤੇ ਉਹਿਓ। ਉਹ ਇੰਨੇ ਲਾਲਚੀ ਹੈਗੇ ਨੇ ਉਹਨਾ ਨੇ ਕਿਹਾ ਵੀ ਖੰਨਾ ਇਦੇ ਉੱਤੇ ਸਬਜ਼ੀ ਵੀ ਪਾਓ।
ਅੱਛਾ।
ਫੇਰ ਸਬਜ਼ੀ ਪਵਾ ਕੇ ਤੇ ਫੇਰ ਨਾਲ ਘਰ ਲੈ ਗੇ ਦੱਸੋ।
ਅੱ ਛਾ।
ਹਾਂਜੀ। ਪਤਾ ਨੀ ਕਿਵੇਂ- ਕਿਵੇਂ ਦੇ ਬੰਦੇ ਬੈਠੇ ਨੇ ਤੁਸੀਂ ਭਲਾ ਉੱਥੇ ਹੀ ਖਾ ਕੇ ਤੇ ਘਰ ਆ ਜਾਓ।
ਹਾਂ ਬਸ ਇਹ ਵੀ ਕੋਈ- ਕੋਈ ਸੋਚਦਾ ਨਾ।
ਹਾਂਜੀ- ਹਾਂਜੀ। ਅਸੀਂ ਨੀ ਲੈ ਕੇ ਆਂਦੇ, ਹਾਂਜੀ।
ਤੁਸੀਂ ਕਿਦੇ ਨਾਲ ਗਏ ਸੀ?
ਮੈਂ ਕਾਕੇ ਨੂੰ ਲੈ ਗੀ ਸੀ ਬਸ ਕਾਕੇ ਨਾਲ ਗਈ ਸੀ ਮੰਮੀ ਸੀ ਮੇਰੇ ਨਾਲ।
ਅੱਛਾ ਫ ਤੁਹਾਡਾ ਕਾਕਾ ਬੈਣ ਦਿੰਦਾ ਏ ਇੰਨੀ ਦੇਰ, ਤਂਗ ਨੀ ਕਰਦਾ?
ਤੰਗ ਤੇ ਬੜਾ ਕਰਦਾ ਏ ਉਹਨੇ ਕੱਲ ਡੇਢ ਸੌ ਰੁਪਏ ਤੇ ਲਗਵਾ ਦਿੱਤੇ ਨੇ ਮੈਰੇ।
ਅੱਛਾ।
ਤਾਂ ਬੈਠਾ, ਹਾਂਜੀ। ਖਿਲੋਣੇ ਲਿਆਂਦਾ ਰਹੇਗਾ, ਚੀਜ਼ਾਂ ਲਿਆਂਦਾ ਰਹੇਗਾ ਤੇ ਬੈਠਾ ਰਹੇਗਾ।
ਅੱਛਾ।
ਫੇਰ ਉਹ ਸੋ ਗਿਆ ਸੀ, ਇੱਕ ਵਜੇ ਇੱਕ ਡੇਢ ਵਜੇ ਸੋ ਗਿਆ ਸੀ ਫੇਰ।
ਅੱਛਾ- ਅੱਛਾ।
ਹਾਂ ਫੇਰ ਸਾਢੇ ਤਿੰਨ ਵਜੇ ਉੱਠਿਆ।
ਅੱਛਾ ਫੇਰ ਤਾਂ ਠੀਕ ਏ।
ਹਾਂ ਫੇਰ ਉੱਠ ਕੇ ਫੇਰ ਉਹਨੇ ਉਹੀ ਅੱਥ ਚੁੱਕ ਲਈ।
ਹਾਂ। ਹੁਣ ਕਿੱਥੇ ਗਿਆ ਤੁਹਾਡਾ ਬੇਟਾ
ਹੁਣ ਟਿਊਸ਼ਨ ਗਯਾ ਐ, ਛੇ ਵਜੇ ਆਏਗਾ
ਅੱਛਾ
ਛੋਟਾ ਜ ਹੀ ਹੈ ਪਰ ਤੰਗ ਬੜਾ ਕਰਦਾ ਹੈ
ਛੋਟੇ ਬੱਚੇ ਹੀ ਤੰਗ ਕਰਦੇ, ਨਾ ਅੱਜ ਕੱਲ ਜ਼ਿਆਦਾ
ਹਾਂ ਸਾਰਾ ਦਿਨ ਭਜਾਈ ਰਖਣੇ ਆਂ, ਕਦੀ ਇਨ੍ਹਾਂਨੂੰ ਚੀਜ਼ੀ ਲੈ ਦੋ ਕਦੀ ਸ਼ੂਸ਼ੂ ਆ ਗਯਾ, ਕਦੀ ਪੋਟੀ ਆ ਗਈ
ਸਾਡੇ ਘਰ ਵੀ ਹੈਗਾ ਐ, ਇੱਕ ਛੋਟਾ ਕਾਕਾ ਬੜਾ ਤੰਗ ਕਰ
ਹਮ ਅੱਜ ਵੀ ਗਿਆ ਉਹ ਮੇਰੇ ਨਾਲ ਬਜ਼ਰ ਤਾਂ ਵੀ ਉਹਨੇ ਚੀਜ਼ ਲੈਣੀ, ਕਹਿੰਦਾ ਪਹਿਲੇ ਚੀਜ਼ੀ ਲੈ ਕੇ ਦੋ, ਫਿਰ ਜਾਵਾਂ। ਹੂ, ਫਿਰ ਉਹ ਆਪਣੀ ਮਾਸੀ ਘਰੋਂ ਵੀ ਚੀਜ਼ ਲੈ ਕੇ ਆਇਆ
ਅੱਛਾ
ਹਾਂ ਉਧਰੋਂ, ਉੱਧਰੋਂ ਰਸਨਾ ਬਣਾਇਆ ਹੋਇਆ ਸੀ ਉਹਨੇ ਤੇ ਕਹਿੰਦਾ ਇਹ ਨੀ ਪੀਣਾ, ਮੈਨੂੰ ਕੋਲਡ ਡਰਿੰਕ ਲਿਆ ਕੇ ਦੋ
ਅੱਛਾ
ਸਗੋਂ ਮੈਂਨੂੰ ਕਹਿੰਦਾ ਮੈਂਨੂੰ ਕੋਲ੍ਡ ਡੀ ਨਾ ਨਾ ਫੇਰ ਮੈਂ ਮਨਾ ਕਰਤਾ ਸੀ, ਫੇਰ ਔ ਦੇ ਕੋਲ ਨਾ ਉਹ ਪੇਆ ਸੀ, ਪਾਪੜ ਵਗੈਰਾ ਪਏ ਸੀ ਫੇਰ ਔ ਦੇ ਦਿਤੇ ਸੀ ਓਨਾਨੇ
ਅੱਛਾ
ਫਿਰ ਉਹ ਖਾ ਕੇ ਫੇਰ ਉਹ ਘਰ ਹੀ ਲੈ ਕੇ ਆ ਗਿਆ ਸੀ ਖਾਧੀ ਵੀ ਨਈ ਔ ਨੇ ਉੱਥੇ
ਬਸ ਬੱਚਿਆਂ ਦੀ ਜਿੱਦ ਹੋਂਦੀ ਏ
ਹਾਂਜੀ ਹੋਰ ਸੁਣਾਓ, ਤੁਹਾਡਾ ਬੇਟਾ ਗਯਾ ਐ ਡਾਕ੍ਟਰ ਦੇ
ਹਾਂ ਔ ਜਾਂਦਾ ਜਿੱਵੇਂ
ਅੱਛਾ ਅੱਛਾ ਹੋਰ ਤੁਸੀਂ ਕੰਮ ਕੀ ਕਰਦੇ ਹੋ
ਮੈਂ ਘਾਰ ਦਾ ਈ ਕੰਮ ਕਰਨੀ ਆ ਪਾਡੇਂ ਕੱਪੜੇ
ਅੱਛਾ ਕੋਈ ਮਤਲਬ ਬਿਜਨਸ ਵਗੈਰਾ ਨੀ ਕਰਦੇ ਕੋਈ
ਨਹੀਂ ਨਹੀਂ
ਅੱਛਾ, ਚਲੋ ਪੈਸੇ ਖ਼ਤਮ ਅੱਛਾ ਅੱਛਾ ਨਹੀਂ ਵੈਸੇ ਤਾਂ ਵਧੀਆ ਆਪਣਾ ਘਰ ਦਾ ਕੰਮ ਕਰੇ ਨਾ ਬੰਦਾ ਵੇਖੋ ਬਾਹਰ ਕੋਣ ਜਾਏਗਾ
ਹੂ
ਹੋਰ ਹੋਰ ਆਉਣਾ ਤੁਸੀ ਘਾਰ ਆਉਣਾ ਸਾਡੇ ਕਦੀ, ਬਾਹਾਂਗੇ ਚਾਹ ਪਾਣੀ ਪਿੱਆਂਗੇ ਹੈਨਾ ਜੀ, ਚਲੋ ਜੀ ਚੰਗਾ ਫਿਰ, ਠੀਕ ਹੈ ਜੀ
ਠੀਕ ਹੈ ਜੀ
ਔਕੇ